ਹਾਂਜੀ, ਸਤ ਸ਼੍ਰੀ ਅਕਾਲ ਜੀ।
ਹਾਂ ਹਾਂਜੀ ਸਤਿ ਸ਼੍ਰੀ
ਹੋਰ ਸੁਣਾਔ ਕੀ ਹਾਲ ਚਾਲ ਐ, ਠੀਕ ਔ? ਹਾਂਜੀ-ਹਾਂਜੀ ਵਧੀਆ ਜੀ। ਤੁਸੀ ਸੁਣਾਔ? ਹਾਂਜੀ ਸਭ ਠੀਕ ਆ। ਤੁਸੀ ਸੁਣਾਔ ਘਰੇ ਸਭ ਠੀਕ ਏ? ਅੱਛਾ ਜੀ, ਹੋਰ ਖਾ ਪਕਾ ਲਈ? ਬਣਾ ਲਈ ਰੋਟੀ ਰੁਟੀ। ਅੱਛਾ ਜੀ। ਬਸ ਅਈ ਕੰਮ ਲੱਗੇ ਸੀ। ਬ੍ਰੇਕਫਾਸਟ ਕੀਤਾ ਹੁਣੇ ਈ। ਹੋਰ ਸੁਣਾਔ? ਬੱਚੇ ਸਭ ਠੀਕ ਐ ਘਰੇ ਸਭ?
ਹਾਂਜੀ, ਬੱਚੇ ਵੀ ਠੀਕ ਠਾਕ।
ਅੱਛਾ-ਅੱਛਾ।
ਤੁਸੀ ਦੱਸੋ, ਤੁਆਡੇ ਠੀਕ-ਠਾਕ ਨੇ? ਤੁਸੀ ਮੈਰਿਡ? ਸਿੰਗਲ?
ਹਾਂਜੀ, ਮੈਰਿਡ ਐ ਜੀ। ਹਾਂਜੀ ਦੋ ਬੇ, ਬੱਚੇ ਆ ਮੇਰੇ ਦੋ। ਹਾਂਜੀ-ਹਾਂਜੀ ਬੇਟਾ ਸਕੂਲ ਗਿਆ ਵਾ। ਬੇਟੀ ਛੋਟੀ ਆ। ਹਾਂਜੀ।
ਔਕੇ। ਕਿੱਥੋਂ ਤੁਸੀ? ਕੇੜੀ ਸਾਈਡ ਤੋਂ?
ਏੱਥੇ ਈ ਲੋਕਲ ਈ ਹੈਗੇ। ਤੁਆਡੇ ਬੱਚੇ? ਤੁਸੀ ਮੈਰਿਡ ਔ? ਹਾਂਜੀ।
ਹਾਂਜੀ ਮੈਂ ਬ ਮੈਰਿਡ ਆਂ। ਬੱਚੇ ਮੇਰੇ ਸਕੂਲ
ਅੱਛ, ਚਲੋ ਵਧੀਆ। ਗਰਮੀ ਵੀ ਬੋਤ ਹੋਈ ਪਈ ਆ। ਬਾਰਿਸ਼ ਆ ਈ ਨਈ ਰਈ।
ਹਾਂਜੀ।
ਹਾਂਜੀ, ਹਾਂ। ਬੋਹੋਤ ਜਿਆਦਾ ਧੁੱਪ ਨਿਕਲੀ ਤਾਂ ਲੱਗਦਾ ਸੀ ਬਦਲ ਆਊਗਾ, ਬਾਰਿਸ਼ ਆਊਗੀ। ਆਈ ਮੀਂਅ। ਜੀ ਖ਼ਾਸ ਐ ਔ ਗਰਮੀ ਵੱ
ਨਈ ਬਾਰਿਸ਼-ਬੂਰਿਸ਼ ਏਧਰ ਬੋਹੋਤ ਹੈ, ਬੋਹੋਤ ਜ਼ਿਆਦਾ।
ਅੱਜ ਰਾਤੀ ਬੱਦਲ ਜਿਹਾ ਹੋਇਆ ਸੀ ਮੀਂਹ ਆਜੂਗਾ ਸ਼ਾਇਦ ਆਇਆ ਈ ਨਈ। ਅੱਜ ਫੇਰ ਔਨੀ ਹੁੰਮਸ ਜਈ ਹੋਈ ਹਵਾ ਵੀ ਨੀ ਬਿਲਕੁਲ ਚੱਲਦੀ ਬੋਤ ਜ਼ਿਆਦਾ ਔਖਾ ਹੋਇਆ ਦੈ ਗਰਮੀ ਹਾਂਜੀ-ਹਾਂਜੀ ਸਈ ਗੱਲ ਆ। ਥੋੜਾ ਚਲ ਬ ਠੰਡਾ ਜਿਆ ਰਏ ਨਾ ਬਦਲ ਜਏ ਹੋਏ ਰਵੇ ਥੋੜਾ ਹਵਾ ਚਲਦੇ ਵ ਬਸ ਇੰਨਾ ਈ ਬੋਹੋਤ ਆ। ਬਟ ਐ ਏ ਕਿ ਨਾਲ ਧੁੱਪ ਨਿਕਲ ਜਾਂਦੀ ਹੋਰ ਗਰਮੀ ਲੱਗਦੀ ਏ।
ਤੇ ਹਵਾ ਬੰਦ ਐ। ਧੁੱਪ ਤੇਜ਼ ਆ। ਔ ਸਿੱਧੀ ਲੱਗ ਰਈ ਐ। ਉਦੇ ਕਰਕੇ ਜ਼ਿਆਦਾ ਹੁਮਡਿਟੀ ਬੋਹੋਤ ਜ਼ਿਆਦਾ ਹਵਾ ਚੱਲਦੀ ਰੈਵੇ ਤਾਂ ਵੀ ਠੀਕ ਐ। ਐਦਾਂ ਦੀ ਧੁੱਪ ਵਿੱਚ ਹਲਕੀ ਹਵਾ ਚੱਲਦੀ ਰਏ।
ਹਾਂਜੀ ਔਈ ਕਿ ਨਾ ਹਵਾ ਹੁਵਾ ਚੱਲਦੀ ਰੇ ਨਾ ਥੋੜ੍ਹਾ ਜ ਬੱਦਲ ਜਿਹੀ ਰਵੇ, ਹਵਾ ਚੱਲਦੀ ਰਹੇ ਫੇਰ ਗਰਮੀ ਨੀ ਲੱਗਦੀ। ਧੁੱਪ ਨਾਲ, ਸੇਕ ਨਾਲ ਬਹੁਤ ਗਰਮੀ ਲੱਗਦੀ।
ਹਾਂਜੀ-ਹਾਂਜੀ।
ਧੁੱਪ ਸਿਰ ਚ ਵੜਦੇ ਲੋਕ ਬਿਮਾਰ ਹੋਏ ਜਾਂਦੇ ਵਾਲਾ ਧੁੱਪੇ ਜਾਣਾ ਬਹੁਤ ਔਖਾ ਵਾ ਸਾਰਾ ਦਿਨ ਬਾਹਰ ਹੀ ਨਿਕਲੀ ਤਾਂ ਦਸ ਹਮ ਹੋਰ ਸੁਣਾਓ, ਹੋਰ ਘਰੇ ਸਭ ਠੀਕ ਠਾਕ ਆ ਭਾਜੀ ਗਏ ਕੰਮ ਤੇ ਤੁਸੀਂ ਘਰੇ ਹੀ ਹੁੰਦੇ ਹੋ। ਹਾਂਜੀ-ਹਾਂਜੀ ਗਰੇ ਹੋ ਵੀ
ਹਾਂਜੀ, ਮੈਂ ਘਰ ਹੁੰਦੀ ਹਾਂ। ਅੱਛਾ ਜੀ, ਮੈਂ ਘਰ ਹੀ ਹੁੰਦੀ ਆ। ਕੰਮ ਕੁਮ ਕਰ ਲਈ ਤੇ ਫਿਰ ਬੱਚੇ ਸਕੂਲ ਤੇ ਆ ਜਾਂਦੇ, ਉਹਨਾਂ ਨੂੰ ਦੇਖਣਾ ਵੀ ਹੁੰਦਾ ਐ।
ਸਹੀ ਗੱਲ ਆ, ਘਰ ਦੇ ਕੰਮ ਹੀ ਨੀ ਖ਼ਤਮ ਹੁੰਦੇ। ਸਾਡੇ ਲੇਡੀਜ਼ ਦੇ ਤਾਂ ਬਸ ਪੇਹਲਾ ਉਹਨੂੰ ਸਵੇਰੇ ਸਕੂਲ ਭੇਜੋ ਫਿਰ ਉਹਨਾਂ ਦੇ ਕੀ ਘਰ ਦਾ ਕਰੋ ਫੇਰ ਆਣਾ ਉਹਨਾਂ ਨੇ
ਨਹੀਂ-ਨਹੀਂ ਬੰਦੇ ਕਹਿੰਦੇ ਕਰਦੇ ਆ ਕਿ ਆ ਤੁਸੀਂ ਵਿਹਲੇ ਰਹਿੰਦੇ ਆ, ਤੁਹਾਨੂੰ ਕੰਮ ਕੀ ਹੁੰਦਾ ਅੱਧੇ ਘੰਟੇ ਵਿੱਚ ਕੰਮ ਕੰਮ ਕੁਰ ਕਰਕੇ ਪਾਸੇ
ਸਹੀ ਗੱਲ ਐ, ਤੁਸੀਂ ਸਾਰਾ ਦਿਨ ਵਿਹਲੀਆਂ ਰਹਿੰਆਂ ਤੁਸੀਂ ਕੀ ਕਰਦੀਆਂ ਖਾਪਤਾ ਲਿਆ, ਸੋ ਲਿਆ ਵ
ਕ ਜਿਹੜਾ ਜਿਹੜਾ ਇੱਕ, ਜਿਹੜ ਇੱਕ ਦਿਨ, ਜਿਹੜਾ ਇੱਕ ਦਿਨ ਬੰਦਾ ਕਰਦਾ ਉਹਦੇ ਵਾਸਤੇ ਕੁਛ ਨੀ ਹੁੰਦਾ ਜਿਹੜਾ ਬੰਦਾ ਰੈਗੂਲਰ ਕਰਦਾ ਤਾਂ ਉਹਨੂੰ ਕੱਪੜੇ ਤੇਰੇ ਕੰਮ ਹੁੰਦੇ ਕਦੇ ਇਹ ਕਰ ਲੈ ਉਹ ਕਰ ਲੈ।
ਵੀ ਹੋ ਜਾਂਦਾ। ਆਪਾਂ ਰੈਗੂਲਰ ਕਰਕੇ ਬੋਰ ਵੀ ਹੋ ਜਾਂਦੇ, ਇੱਕ ਦਿਨ ਕਰ ਲਿਆ ਬੰਦਾ ਬੋਰ ਨੀ ਹੁੰਦਾ ਹੈਗਾ। ਤੈਲੂ ਕਰਕੇ ਬੰਦਾ ਥੱਕ ਜਾਂਦਾ, ਅੱਕ ਜਾਂਦਾ ਵੀ ਰੈਗੂਲਰ ਕਰਦੇ ਆ ਕੰਮ।
ਉਹੀ ਸੋ ਜਾਂਦਾ। ਰੋਜ਼ ਹੀ ਕਰਨਾ ਕਿ ਹੌਲੀ-ਹੌਲੀ ਕਰਲਓ ਕੀ ਰੱਖੇ ਜਲਦੀ-ਜਲਦੀ ਵਿੱਚ
ਸਹੀ ਗੱਲ ਆ, ਮੈਂ ਤਾਂ ਆਪ ਮੇਰੇ ਸੁ ਕ ਤੂੰ ਕੀ ਕਰਦੀ ਸਾਰ ਉਹਦੇ ਕੀ ਕਰਦੀ ਮੈਂ ਕਿਹਾ ਇੱਕ ਦਿਨ ਤੁਸੀਂ ਕਰੋ ਕੰਮ ਤੁਹਾਨੂੰ ਪਤਾ ਲੱਗਦਾ ਵਾ, ਕੀ-ਕੀ ਕਰਦੀ ਸਾਰਾ ਦਿਨ
ਕਹਿ ਲੈ, ਅਸੀਂ ਕਰ ਲੈਤੇ ਕੀ ਹੁੰਦਾ, ਕੁਛ ਵੀ ਨੀ ਹੁੰਦਾ। ਬਣਾ ਲਿਆ, ਖਾ ਲਿਆ, ਪੀ ਲਿਆ, ਬਸ ਸੋ ਲਏ ਬਾਕੀ ਕੰਮ ਨੀ ਹੁੰਦੇ ਕਾਉਂਟਿੰਗ ਵਿੱਚ ਸੀ ਕਿ ਹਾਂ ਹੋਰ ਵੀ ਕੰਮ ਹੁੰਦੇ ਆ।
ਸਹੀ ਗੱਲ ਆ। ਹਾਂਜੀ, ਕੰਮ ਤਾਂ ਕੰਮ ਹੀ ਆ ਜਿਹੜਾ ਮਰਜ਼ੀ ਹੋਵੇ ਠੀਕ ਹੈਗੀ ਨੀ। ਹਾਂਜੀ-ਹਾਂਜੀ। ਹਾਂ, ਸਹੀ ਗੱਲ ਕਹਿਣਗੇ ਸਾਡੇ ਕੰਮ, ਕੰਮ ਆ ਤੁਹਾਡੇ ਨੀ ਕੰਮ ਹੈਗੇ। ਏਦਾਂ ਕਹਿੰਦੇ ਆ, ਸਾਡੇ ਕੰਮ ਗਿਣੇ ਨੀ ਜਾਂਦੇ। ਸਾਡੇ ਕੰਮ ਨੀ ਕਿਨ ਜਾਂਦੇ ਆ ਕਿਉਂਕਿ ਜਿਆਦਾ ਸਾਨੂੰ ਸਟਰਗਲ ਕਰਨਾ ਪੈਂਦਾ ਸਾਨੂੰ, ਹਨਾ ਜੀ।
ਉਹ ਤਾਂ ਹੀ ਮੈਂਟਲੀ ਤੌਰ ਤੇ ਵੀ ਬੰਦਾ ਹੋ ਜਾਂਦਾ, ਫਿਜ਼ਕਲ ਤੌਰ ਤੇ ਹੁੰਦਾ-ਹੁੰਦਾ।
ਸਹੀ ਗੱਲ ਆ, ਸਹੀ ਗੱਲ ਆ। ਆਪਾਂ ਪਤਾ ਕੀ ਲੇਡੀਜ਼ ਆਪਾਂ ਠੀਕ ਹੋਈਏ ਨਾ ਹੋਈਏ, ਆਪਾਂ ਤਾਂ ਵੀ ਆਪਾਂ ਕਰਨਾ ਹੁੰਦਾ ਕੰਮ ਬੱਚਿਆਂ ਨੂੰ ਕਹਿ ਨੀ ਸਕਦੇ ਆਪਾਂ ਨਹੀਂ ਕਰਦਾ, ਬੱਚਿਆਂ ਲਈ ਵੀ ਕਰਨਾ ਪੈਂਦਾ ਸਾਰਾ ਕੁਛ ਠੀਕ ਐ, ਹਾਂਜੀ।
ਤੇ ਜੇ ਰੋਟੀ ਹੈਗੀ ਹੈ ਰੋਟੀ ਵੀ ਬਣਾਣੀ ਪੈਂਦੀ ਐ, ਬੰਦੇ ਬਿਮਾਰ ਹੋ ਜਾਵੇ ਤਾਂ ਫੇਿਰ ਹਾਏ -ਹਾਏ ਹਏ- ਹਾਏ। ਕੁਛ ਜ਼ਿਆਦਾ ਹਾਏ -ਹਾਏ ਹੋ ਜਾਂਣ ਕਿ ਨਈ, ਉਹਨਾਂ ਨੂੰ ਪੱਕੀ ਪਈ ਆ ਰੋਟੀ ੀਆਂ ਮਿਲ ਜਾਂਦੀ। ਸਭ ਕੁਛ ਹੋ ਜਾਂਦਾ, ਬੱਚਿਆਂ ਦੀ ਟੈਨਸ਼ਨ ਨਹੀਂ
ਸਹੀ ਗੱਲ ਆ, ਸਹੀ ਗੱਲ ਤਾਂ ਬੱਚਿਆਂ ਦੀ ਕੋਈ ਟੈਨਸ਼ਨ ਨੀ ਉਹ ਪਤਾ ਵੀ ਤੁਸੀਂ ਠੀਕ ਹੋ ਇਹ ਨਾਲ ਉਹ ਨਾ ਪਤਾ ਲੇਡੀਜ਼ ਐਡਜਸਟ ਕਰ ਲੈਣਾ, ਇਹਨਾਂ ਨੇ ਕਰ ਲੈਣਾ ਵਾ ਇਹ ਕਹਿੰਦੀਆਂ ਰਹਿੰਦੀਆਂ ਵਾ ਇਹਨਾਂ ਨੇ ਬਸ ਤਾਂ ਵੀ ਲੱਗੇ ਰਹਿਣਾ ਕੰਮ ਮੇਰੇ ਵਿਆਹ ਤਾਂ ਜਿਨ ਤੱਕ ਪੂਰਾ ਆਪਾ, ਹਾਂਜੀ।
ਨਹੀਂ ਡਰਾਮੇ ਹੁੰਦੇ ਆ। ਕੁਛ ਨੀ ਹੁੰਦਾ ਇਹਨਾਂ ਨੂੰ, ਬਸ ਚੋਚਲੇ ਹੁੰਦੇ ਆ।
ਕਹਿੰਦੇ ਸਾਡੇ ਵਾਰੀ ਡਰਾਮੇ ਹੁੰਦੇ ਸੀਗੇ ਨਾ ਤੁਸੀ
ਕਹਿੰਦੇ ਹੱਟੀ ਹੱਟੀ ਕੱਠ ਨਹੀਂ ਹੱਟੀ ਕੱਠੀਆਂ ਨਹੀਂ ਹੱਟੀ ਕੱਟੀਆਂ ਤੁ ਪਈ ਆ, ਤੁਹਾਨੂੰ ਕਿਹੜੀ ਬਿਮਾਰੀਆਂ ਲੱਗੀਆਂ।
ਹਾਂ, ਸਹੀ ਗੱਲ ਆ। ਸਾਨੂੰ ਪੁਛੋ, ਸਾਨੂੰ ਕਿੰਨਾ ਸਟਰੈਸ ਹੁੰ ਕਿੰਨਾ ਲੇਡੀਜ਼ ਸਟ੍ਰੈਸ ਬਹੁਤ ਜ਼ਿਆਦਾ ਲੈਂਦੀਆਂ ਵਾ, ਤੁਹਨੂੰ ਪਤਾ ਹੀ ਆ। ਟੈਸ਼ਨ ਹੁੰਦੀ ਹਰ ਚੀਜ਼ ਦੀ। ਬੱਚਿਆਂ ਦੇ ਫਿਊਚਰ ਦੀ, ਪੜ੍ਹਾਈ ਦੀ, ਘਰ ਦੀ, ਕਿਤੇ ਜਾਣਾ-ਆਣਾ ਹਰ ਚ ਮੇਨਟੇਨ ਕਰਨਾ ਪੈਂਦਾ ਵਾ, ਓਹਦਾ ਦੇਖਣਾ ਪੈਂਦਾ ਵਾ। ਜਾਣਾ ਵੀ ਜਰੂਰੀ, ਨਾ ਜਾਈਏ ਤਾਂ ਵੀ
ਤੁਹਾਨੂੰ ਕਿੰਨਾ ਟਾਈਮ ਹੋਗਿਆ? ਤੁਹਾਨੂੰ ਕਿੰਨਾ ਟਾਈਮ ਹੋ ਗਿਆ, ਇਸ ਐਪ ਤੇ, ਹੀ? ਇਸ ਐਪ ਤੇ, ਹੁਣੇ ਕੀਤਾ ਜਵੌਇਨ, ਹੁਣੇ ਕਿੱਤੈ ਜੌਈਨ ਤੁਸੀਂ?
ਹਾਂਜੀ-ਹਾਂਜੀ, ਹੁਣੇ ਦੋ ਕੁ ਦਿਨ ਈ ਹੋਏ ਆ ਹਾਂਜੀ, ''ਮੈਂ ਐਕਚੁਲੀ ਬਾਹਰ ਵੀ ਆਈ ਸੀ ਨਾ ਥੋੜੇ ਤਾਂ ਕਰਕੇ ਥੋੜੀ ਫ੍ਰੀ, ਕੱਲ ਫ੍ਰੀ ਨਹੀ ਸੀਗੀ, ਹਾਂਜੀ।
ਮੈਂਨੁੰ ਬੀ, ਹੋ ਗਏ ਫਾਈਵ ਸਿਕਸ ਡੇਜ਼, ਸਿਕਸ ਡੇਜ਼ ਮੈਨੂੰ ਵੀ ਹੋਗੇਨ, ਤੇ ਫਿਰ ਮੈਂ ਵੀ ਰੈਡੀਸ਼ਨ ਵਗੈਰਾ ਹੋਇਆ ਨਹੀਂ ਸੀ, ਮੇਰਾ ਕੁਝ ਵੀ। ਤੇ ਪੜ੍ਹਾਈ ਵਗੈਰਾ ਮੈਂ ਸਭ ਕੁਛ ਕਰਿਆ, ਤਾਂ ਸਵੇਰੇ ਹੀ ਮੇਰੀ ਵੀ ਚਾਲੂ ਹੋਈ ਹੈ, ਮੇਰੀ ਜਸਟ ਹੁਣ ਸੈਕਿੰਡ ਹੀ ਚੱਲ ਰਹੀ ਕੌਲ, ਤੇ ''ਮੈਂ ਕਿਹਾ ਚਲੋ ਦੇਖ ਸਹੀ ਕਰਦੀ ਹੇਗੀਆ। ਕੁਛ ਸਮਝ ਹੀ ਨੀ ਆ ਰਿਹਾ ਸੀ, ਮੈਂ ਤਾਂ ਡਿਲੀਟ ਕਰਨ ਲੱਗ ਤੇ, ਮੈਂ ਕਿਹਾ ਕੁੱਛ ਪਤਾ ਹੀ ਨੀ ਚੱਲ ਰਿਹਾ, ਮੈਂ ਕਿਹਾ ਕੋਈ ਰਿਸਪੌਸ ਹੀ ਨਹੀਂ ਆ ਰਿਹਾ, ਕੀ ਕਰਨਾ, ਕੀ ਨਹੀਂ ਕਰਨਾ।
ਹਾਂ, ਨਹੀਂ, ਤੁਸੀਂ ਮੈਂ ਨਾ ਬਾਅਦ'ਚ ਦੱਸੂੰਗੀ ਤੁਹਾਨੂੰ ਕਿੱਦਾਂ ਜਾਣਾ, ਠੀਕ ਹੈ। ਜਾਂ ਤਾ ਆਪਾਂ ਉਧਰ ਗੱਲ ਕਰਦੇ ਆਂ, ਹਾਂਜੀ, ਹੂੰ ਤੇ ਪਤਾ ਕੀ, ਨਵਾਂ-ਨਵਾਂ ਸਟਾਰਟਿੰਗ ਤੇ ਨਹੀਂ ਪਤਾ ਲੱਗਦਾ, ਕੋਈ ਵੀ ਕੰਮ ਆਪਾਂ ਕਰੀਏ ਨਾ ਨਹੀਂ ਪਤਾ ਲੱਗਦਾ। ਫਿਰ ਹੌਲੀ-ਹੌਲੀ ਪਾ ਕਰੀਏ ਨਾ, ਫਿਰ ਪਤਾ ਲੱਗਦਾ, ਮੈਨੂੰ ਵੀ, ਮੈਨ ਵੀ ਨਾ ਹਫ਼ਤੇ, ਦਸ-ਦਿਨ ਦਾ ਮੈਨੂੰ ਪਤਾ ਸੀਗਾ, ਪਰ ਤੇ ਮੈਂ ਨਾ, ਸਟਾਰਟਿੰਗ ਨੀ ਸਵੇਰ ਮੈਨੂੰ ਇਹ ਹੋ ਰਿਹਾ ਸੀਗਾ ਕਿੱਦਾਂ ਕਰਾਂ ਕੁਛ ਗਲਤ ਨਾ ਹੋਜੇ, ਇਦਾਂ ਨਾ ਹੋਜੇ, ਮੈਂ ਕਿਹਾ ਚੱਲ ਰਿਸਕ ਤਾਂ ਲੈਣਾ ਹੀ ਪੈਂਦਾ ਦੀਦੀ। ਠੀਕ ਹੈ ਨਾ, ਰਿਸਕ ਲਵਾਂਗੇ ਤਾਂ ਹੀ ਕੁਛ ਕਰਾਂਗੇ।
ਇੱਥੇ, ਮੇਨ ਪ ਮੇਨ ਪੁਆਇੰਟ ਆ ਰਿਹਾ ਜਿਹੜਾ ਫੈ ਜਿਹੜੇ ਆਪਾਂ ਉਹ ਕਰ ਰਹੇ ਹਾਂ ਨਾ, ਵਟਸਐਪ 'ਤੇ ਜੁਆਇਨ ਕਰ ਰਹੇ ਹਾਂ, ਵਟਸਐਪ ਤੇ ਜਿਹੜਾ ਨੰਬਰ ਹੈ ਨਾ, ਉਹ ਨੰਬਰ ਸ਼ੋਅ ਹੋ ਰਿਹਾ। ਆਈ ਥਿੰਕ, ਆਈ ਡੀ ਨੰ ਦੇਣਾ ਚਾਹੀਦਾ ਹੈ ਕਿ, ਆਈਡੀ ਨੰਬਰ ਤੇ ਤੁਸੀਂ, ਜੇ ਤੁਸੀਂ ਡਾਊਨਲੋਡ ਕੀਤਾ ਹੋਇਆ ਕਿਸੇ ਨੇ ਤੇ ਆਈਡੀ ਨੰਬਰ ਕਿਸੇ ਦੀ ਹੈਗੀ ਆ ਨਾ, ਤੁਸੀ ਉਹ ਇਨਕਲੂਡ ਕਰਲੋ। ਤੇ, ਫਿਰ ਹੋਰ ਜਿਹੜਾ ਡਾਇਰੈਕਟ ਨੰਬਰ ਆ ਰਿਹਾ, ਨਾ ਜਾ ਰਿਹਾ, ਉਹ ਥੋੜੀ ਜਿਹੀ ਇਹਨਾਂ ਦੀ ਐਪ ਵਾਲਿਆਂ ਦੀ ਗ਼ਲਤੀ ਐ।
ਹਾਂਜੀ, ਹਾਂ, ਇਹ ਤਾ ਸਹੀ ਗੱਲ ਆ ਬਟ, ਪ੍ਰਾਈਵੇਸੀ ਵੀ, ਹਾਂਜੀ ਪ੍ਰਾਈਵੇਸੀ ਹੋਣੀ ਚਾਹੀਦੀ ਆ।
ਓ ਥੋੜੀ ਜਿਹੀ ਪ੍ਰਾਈਵੇਸੀ ਰੱਖਣੀ ਚਾਹੀਦੀ ਨੰਬਰ ਦੀ।
ਹਾਂਜੀ, ਅੱਜ-ਕੱਲ ਗ਼ਲਤ ਯੂਜ ਹੋ ਜਾਂਦਾ ਬਾਅਦ'ਚ ਹਾਂ। ਹਾਂਜੀ-ਹਾਂਜੀ।
ਹੂੰ-ਹੂੰ, ਬਾਕੀ ਜੋ ਮਰਜੀ ਹੈਗਾ, ਬਾਕੀ ਤਾਂ ਚਲੋ ਠੀਕ ਹੈ। ਪਰ ਜਿਹੜਾ, ਇਹ ਆ ਕਿ ਆਈ ਡੀ ਨੰਬਰ ਹੋਵੇ ਨਾ, ਜਿੱਦਾਂ ਇਹਨਾਂ ਨੇ ਆਪਣਾ ਐਪ ਦਾ ਦਿੱਤਾ। ਹੂੰ, ਹੂੰ, ਪਤਾ ਕੀ ਗੱਲ ਐ, ਐਪ ਵਿੱਚ ਜਦ ਏਆਈ ਥਿੰਕ, ਏ ਆਈ ਥਿੰਕ ਸ਼ੁਰੂ-ਸ਼ੁਰੂ ਵਿੱਚ ਨਿਊ ਐਪ ਐ ਨਾ, ਤੇ ਇਹਦੇ ਕਰਕੇ ਬਹੁਤ ਬੰਦੇ ਇਦਾਂ ਦੇ ਯੂਜ਼ ਕਰੋਂਗੇ ਇਹਨੂੰ, ਇਨਵੌਲਵ ਹੋਣਗੇ, ਫਿਰ ਅੱਗੇ-ਅੱਗੇ ਇਨਵੌਲਵ ਹੁੰਦੇ ਨਾ, ਫਿਰ ਅੱਗੇ-ਅੱਗੇ ਪਤਾ ਕਿੱਦਾਂ ਦੇ ਬੰਦੇ, ਕਿੱਦਾਂ ਦੇ ਯੂਥ
ਆਪੀ ਪਤਾ ਕੀ, ਹੁਣ ਜਿੱਦਾਂ ਇਨਵੌਲਵਮੈਂਟ ਵਧੀ ਜਾਊਗੀ ਨਾ, ਆਪੀ ਫਿ ਫੀਚਰ ਵਗੈਰਾ ਚੇਂਜੇਸ ਹੋ ਜਾਣੇ ਆ। ਕਰ ਦਿੰਦੇ ਆ, ਉਹਨਾਂ ਨੁੰ ਪਤਾ ਲੱਗਦਾ ਇਨਵੌਲਵਮੈਂਟ ਜ਼ਿਆਦਾ ਹੋ ਜਾਂਦੀ ਨਾ, ਫਿਰ ਆਪੇ ਈ ਫਿਚਰ ਆ ਹਾਂਜੀ-ਹਾਂਜੀ ਹਾਂ, ਮੈਂ ਵੀ ਨੀ ਸੁਣਿਆ ਹਾਂਜੀ-ਹਾਂਜੀ, ਹਾਂ-ਹਾਂ ਤੁਸੀਂ ਮੁਦਾ ਕਿਤੇ ਪੜੇ ਸਟੱਡੀ?
''ਮੈਂ ਗ੍ਰੈ, ਮੈਂ ਗ੍ਰੈਜੂਏਸ਼ਨ ਕੀਤੀ ਹੋਈ ਆ।
ਅੱਛਾ ਚਲੋ ਵਧੀਆ।
ਜੋਬ ਮੈਰਿਜ ਤਾਂ ਪਹਿਲਾਂ ਹੀ ਕੀਤੀ ਸੀ। ਆਫਟਰ ਮੈਰਿਜ ਦਾ ਟਾਈਮ ਹੀ ਨਹੀਂ ਲੱਗਿਆ।
ਆਫਟਰ ਮੈਰੇਜ, ਸਾਨੂੰ ਪਰਮਾਨੈਂਟ ਜੋਬ ਘਰ ਦੀ ਮਿਲੀ ਹੋਈ ਆ। ਪਰਮਾਨੈਂਟ ਜੋਬ। ਸਾਨੂੰ ਇਹ ਵੀ ਮਿਲ ਜਾਂਦੀਆਂ ਵਾ। ਇਹਦੀ ਕੋਈ ਛੁੱਟੀ ਨੀ ਇਹਦੀ। ਕੋਈ ਲੀਵ ਨੀ ਮਿਲਦੀ ਹੈਗੀ। ਬਾਹਰ ਤਾ ਆਪਾਂ ਮਿਲ ਜਾਂਦੀ ਨਾ, ਆਪਾਂ ਸਿਕ ਲੀਵ, ਮਿਲਦੀ ਕੁਛ ਵੀ। ਇੱਥੇ ਨੀ, ਸਹੀ ਗੱਲ ਆ- ਸਹੀ ਗੱਲ ਆ।
ਨੋ ਸੈਲਰੀ, ਫੀ ਸੇਵਾ।
ਮੇਰੀ ਵੀ ਘਰੇ ਇਹੀ ਗੱਲਬਾਤ ਹੋ ਗਗੀ। ਮੈਂ
ਕੁਛ ਨੀ ਮਿਲਦਾ।
ਏਦਾਂ ਕੋਈ ਪ ਨੀ ਬਾਹਰ ਸੋ ਕੇ ਕਹਿੰਦੇ ਬਾਹਰ ਕਰ ਲਾਂਗੇ ਥੋਡਾ। ਆਪਾਂ ਨੂੰ ਫਾਰਮ ਮਿਲਜੂਗਾ। ਪੈਸੇ ਵੀ ਮਿਲਜੂਗੇ ਥੋੜੇ। ਕੀ ਕਹਿੰਦੇ ਪਰਮੇਸ਼ਨ ਵੀ ਮਿਲ ਜੂਗੀ, ਸਾਰਾ ਕੁਛ ਹੋਜੂਗਾ। ਨਾਲ ਐਪ੍ਰਰੀਸ਼ੀਏਟ ਵੀ ਕਰ ਦੇਣਗੇ। ਨਾ ਘਰੇ ਨਹੀਂ। ਕਈ ਵਾਰ ਤਾਂ ਫੇਰ ਬੰਦੇ ਦਾ ਮਨ, ਆਕ ਹੀ ਜਾਂਦਾ ਪਕਾਰ ਕਰਾ ਕੇ ਵੀ। ਜਿੰਨਾ ਮਰਜੀ ਕਰਲੋ ਤਾਂ ਵੀ ਗੱਲਾਂ ਹੀ ਸੁਣਨੀਆਂ ਮਿਲਦੀਆਂ ਵਾ। ਸਹੀ ਗੱਲ ਆ।
ਕਹਿੰਦੇ ਸਬਜ਼ੀ ਵਗੈਰਾ ਬਣਾ ਤੀ ਨੂਨ ਘੱਟ ਹੈ। ਉਹੀ ਕੀ ਕਰਾਆ ਤੇ ਕਹਿੰਦੇ ਨੂਨ ਘੱਟ। ਥੋੜਾ ਜਿਹਾ ਹੋਰ ਪਾਾਲ ਲੋ। ਉਹੀ ਆਪਣਾ ਖਾਣ ਦਾ ਟਾਈਮ ਉਂਦਾ ਉੱਥੇ ਹੀ ਧੱਜੇਆ ਉਡਾ ਕੇ ਰੱਖਦੀ ਕਿੰਨਾ ਮਰਜ਼ੀ ਹੋਟ ਲਾ ਲਓ ਆਪਣੇ ਵੱਲਤੇ, ਬਸ ਕਹਿੰਦੇ ਨਾ ਮੈਲੀ ਆਪਣੀ ਧ ਜਾਂਦੀ
ਏ ਉਹ ਨ ਸਹੀ ਉਹ ਨਹੀਂ, ਸਹੀ ਫੇਰ ਬੰਦਾ ਗੁੱਸਾ ਸ ਕਹਿਣਾ ਯਾਰ ਕੋਈੱ ਗਲ ਨੀ ਥੋੜਾ ਠੀਕ ਹੈ ਕੋਈ ਗੱਲ ਨੀ ਵਧੀਆ ਵਾ ਸਭ ਕੁਛ, ਇੰਨਾ ਚ ਬੰਦਾ ਖੁਸ਼ ਹੋ ਜਾਂਦਾ ਵਾ। ਲੇਡੀਸ ਤੇ ਇੰਨੇ ਚ, ਦੋ ਬੋਲ ਨਾਲ ਖੁਸ਼ ਹੋ ਜਾਂਦੀ ਬਸ। ਵਿਚਾਰ ਕਿਸੇ ਨੇ ਖੁਸ਼ ਹੋ ਕੇ ਬੋਲਿਆ ਵਾ, ਇੰਨਾ ਹੀ ਵਧੀਆ ਵਾ। ਤੁਹਾਨੂੰ ਨਾ ਵੀ ਕੁਛ ਦੇਵੇ ਕੁਛ ਠੀਕ ਹੈ ਨਾ, ਇਹ ਪੈਸਿਆਂ ਤਾਂ ਨੀ ਹੁੰਦਾ ਕੁਛ ਇਹਨਾ। ਪਿਆਰ ਨਾਲ ਗੱਲ ਕਰ ਲਈ। ਦ ਇਨੀੇ
ਹੁੰਦਾ ਕਿ ਸਾਹਮਣੇ ਵਾਲਾ ਜਿਹੜਾ ਬਾਡਰ ਹੈ।
ਹਾਂਜੀ, ਹਾਂਜੀ, ਸਹੀ ਗੱਲ ਆ।
ਜਨਾਨੀਆਂ ਨੂੰ ਪੈਸੇ ਦਾ ਨੀ ਹੁੰਦਾ ਹੀ ਨਾ।
ਹਾਂਜੀ-ਹਾਂਜੀ, ਹਾਂਜੀ। ਠੀਕ ਹੈ, ਚਲੋ ਠੀਕ ਆ। ਮੈਂ ਕੋਈ ਆਇਆ ਬਾਅਦ ਚ ਕਰਦੀ ਠੀਕ ਹੈ ਓਕੇ।
ਇੱਕ ਵਾਰ ਜਸਟ ਵੇਟ, ਟੈਨ ਮਿੰਟ ਹੋ ਗਏ ਪੂਰੇ। ਇੱਕ ਵਾਰ ਰੁਕ ਜਾੋ- ਰੁਕ ਜਾੋ।